ਹੋਰ, ਸਾਸਰੀ ਕਾਲ ਜੀ। ਕੀ ਹਾਲ ਚਾਲ ਏਂ ਤੁਹਾਡੇ, ਜੀ ਬਹੁਤ ਵਧੀਆ ਤੁਸੀਂ ਸੁਣਾਓ ਆਪਣੇ।
ਬਸ ਸਾ ਸਾਡੇ ਵੀ ਵਧੀਆ। ਹਾਂਜੀ- ਹਾਂਜੀ ਸਭ ਵਧੀਆ ਜੀ, ਹੋਰ ਦੱਸੋ ਅੱਜ ਕਿਵੇਂ ਯਾਦ ਕੀਤਾ ਤੁਸੀਂ ਸਾਨੂੰ।
ਬਸ ਕੁਛ ਨੀ ਮੈਂ ਆਪਦੇ ਆਪਣੇ ਕੋਈ ਹੈ ਸਰੀਰ ਦੀ ਕਹਿੰਦੇ ਮੈਂ ਕੁਛ ਖਾਣੇ ਬਣਾ ਰਹੀ ਸੀ, ਕੁੱਛ ਮੈਂ ਕਿਹਾਂ ਮਨਪਸੰਦ ਦੀਆਂ ਚੀਜ਼ਾਂ ਬਣਾਵਾਂ ਆਪਣੀਆਂ ਕਿਉਂਕਿ ਅੱਜ-ਕੱਲ ਬੱਚੇ ਸਕੂਲ ਸ਼ੁਰੂ ਹੋ ਗੇ ਐ। ਬੱਚੇ ਟਿਫਨ ਦੇ ਵਿੱਚ ਰੋਟੀ ਸਬਜ਼ੀ ਤਾਂ ਲੈ ਕੇ ਜਾਂਦੇ ਨੀ ਉਹ ਕਹਿੰਦੇ ਕੋਈ ਵਧੀਆ- ਵਧੀਆ ਚੀਜ਼ਾਂ ਬਣਾਓ, ਤੁਹਾਨੂੰ ਪਤਾ ਈ ਏ ਕਿ ਕਿੰਨਾ ਜ਼ਰੂਰੀ ਐ ਘਰ ਦਾ ਖਾਣਾ ਵਧੀਆ ਜਿਹੜਾ ਆਪਾਂ ਖਾਂਨੇ ਆ, ਕਿਉਂਕਿ ਭੋਜਨ ਸਾਡੀ ਜ਼ਿੰਦਗੀ ਦੀ ਕਹਿੰਦੇ ਐ ਉਹ ਮੁੱਢਲੀ ਲੋੜ ਐ, ਜਿਹਦੇ ਨਾਲ ਸਾਡੇ ਸਿਹਤ ਦਾ ਆਧਾਰ ਬਣਿਆ ਰੈਂਦਾ ਐ। ਜਿਨਾਂ ਚਿਰ ਹਰ ਇਨਸਾਨ ਨੂੰ ਕਹਿੰਦੇ ਕਿ ਖਾਨ-ਪਾਨ ਜਿਵੇਂ ਕਹਿੰਦੇ ਖਾਣਾ-ਪੀਣਾ ਵਧੀਆ ਹੋਵੇ ਤੇ, ਕਹਿੰਦੇ ਓਸ ਤੋਂ ਵਧੀਆ ਔਂਦਾ ਸਰੀਰ ਰੈਂਦਾ ਐ। ਕਿਉਂਕਿ ਅੱਜ ਦੇ ਕਹਿੰਦੇ ਆ ਸਵਾਦ ਦੇ ਉੱਤੇ ਆਧਾਰਿਤ ਐ ਹਰ ਚੀਜ਼, ਕਿਉਂਕਿ ਆਹ ਇਨਾਂ ਚੀਜ਼ਾਂ ਦਾ ਆਪਾ ਆ -ਦਤਾ ਪਾਨੀਆ ਚਾਈਦੀਆਂ ਨੇ ਵੱਖਰੀ-ਵੱਖਰੀ ਵਧੀਆ ਚੀਜ਼ ਕਰਨ ਦਾ। ਕੁਛ ਲੋਕ ਦੀ ਕਹਿੰਦੀ ਪਰੰਪਰਾ ਹੁੰਦੀਆਂ ਨੇ, ਪੰਜਾਬੀ- ਪੰਜਾਬੀ ਜਿਵੇਂ ਭੋਜਨ ਕੋਈ- ਕੋਈ ਪਸੰਦ ਕਰਦਾ ਏ। ਕੋਈ ਕੁੱਛ ਕਈ ਕੋਈ- ਕੋਈ ਜਿਸ ਹਿਸਾਬ ਦਾ ਕੋਈ ਰਾਜਸਥਾਨੀ ਪਸੰਦ ਕਰਦਾ ਐ। ਕੋਈ ਹਰਿਆਣੀ ਪਸੰਦ ਕਰਦਾ, ਹਰ ਕਿਸੇ ਦਾ ਆਪਣਾ-ਅਪਣਾ ਸਵਾਦ ਐ, ਬਨਾਣ ਦਾ ਵੀ ਤੇ ਪਕਾਨ ਮੈਂ ਕਿਹਾ ਚਲੋ ਤੁਹਾਡੇ ਤੋਂ ਪੁੱਛਦੀ ਆਂ ਕਿ ਕਿੱਦਾਂ ਦਾ ਮਤਲਬ ਸਵਾਦ ਹੋਣਾ
ਹੁਣ ਤੁਸੀਂ ਠੀਕ ਕਿਆ, ਜਿਹੜਾ ਆਪਾਂ ਖਾਣਾ ਖਾਂਦੇ ਨੇ, ਉਹ ਸਭ ਦੀ ਵੱਡੀ ਲੋੜ ਹੈ ਸਾਡੇ ਲਈ, ਔਰ ਰੱਬ ਦੀ ਮਹੇਰ ਵੀ ਐ, ਦਾਤ ਵੀ ਹੈ ਅਤੇ ਬਰ -ਕਤ ਵੀ ਹੈਗੀ ਤਾਂ ਸਾਡੀ ਤੰਦਰੁਸਤੀ ਲਈ ਵੀ ਕਿੰਨੀ ਵਧੀਆ ਹੁੰਦੀ ਐ। ਅੱਜ ਵੀ ਕਹਿੰਦੇ ਨਾ ਜਿਹੜਾਂ ਚੰਗਾ ਖਾਂਦੇ ਆ, ਉਹੀ ਚੰਗੀ ਸਿਹਤ ਪਾਂਦੇ ਨੇ। ਕਿਉਂਕਿ ਜਿਲ ਆਪਾਂ ਜੇ ਚੰਗਾ ਖਾਂਦੇ ਆਂ, ਤਾਂ ਸਾਡੀ ਸਿਹਤ ਵੀ ਕਿੰਨੀ ਵਧੀਆ ਰਹਿਦੀ ਐ ਕਿਉਂਕਿ ਆਪ ਤੁਸੀਂ ਵੇਖਿਆ ਹੋਏਗਾ, ਹਰ ਬੰਦੇ ਦਾ ਆਪਦਾ-ਆਪਦਾ ਸ਼ੌਕ ਹੁੰਦਾ ਐ, ਔਰ ਜਾਇਕਾ ਹੁੰਦਾ ਉਹਦਾ ਖਾਣ ਦਾ ਕਿਸੇ ਨੂੰ ਤੁਸੀਂ ਵੇਖ ਕਿਆ ਹੋਏਗਾ ਮਿਠਾਈਆਂ ਪਸੰਦ ਨੇ ਕਿਸੇ-ਕਿਸੇ ਨੂੰ ਕੋਈ ਫਾਸਟ ਫੂਡ ਖਾਂਦਾ ਤੇ ਕੋਈ ਦੇਸੀ ਖਾਨਾ ਖਾਂਦਾ। ਪਰ ਸਬ ਦੇ ਆਪਦਾ-ਆਪਦਾ ਟੇਸਟ ਹੁੰਦੈ। ਜਿਵੇਂ ਆਪਾਂ ਤੁਸੀਂ ਵੇਖੀ ਦੇਖੇਆ ਹੋਏਗਾ ਕਈ ਲੋਕੀ ਸਰਦੀਆਂ ਵਿੱਚ ਤੁਸੀਂ ਵੇਖੇਆ ਹੋਏਗਾ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਕਿੰਨਾ ਪਸੰਦ ਕੀਤਾ ਜਾਂਦੈ। ਓਦੇ ਨਾਲ ਅਗਰ ਮੱਖਨ ਹੋਵੇ ਸਫੈਦ ਮੱਖਨ, ਲੱਸੀ, ਦਈਂ, ਗੁੜ ਐਵੇਂ ਦੀ ਚੀਜ਼ਾਂ ਹੋਏ ਤਾਂ ਖਾ ਖਾਨਾ ਖਾਨ ਦਾ ਤੁਆਨੂੰ ਪਤਾ ਈ ਏ ਸਵਾਦ ਈ ਕਿੰਨਾ ਵਦੀਆ ਲੱਗਦਾ ਏ ਔਰ ਓਦਾਂ ਦੀ ਖੁਸ਼ਬੂ ਸਾਨੂੰ ਕਿੰਨੀ ਵਦੀਆ ਲੱਗਦੀ ਐ।
ਜੀ ਬਿਲਕੁਲ ਪੈਲਾਂ ‌ ਸਬ ਤੋਂ ਪੈਲਾਂ ਸਾਨੂੰ ਏ ਚੀਜਾਂ ਆਨਾ ਚਈਦੈ। ਸਾਡਾ ਘਰੇ ਬਨਾਏਆ ਹੋਇਆ ਕੋਈ ਵੀ ਭੋਜਨ ਸਵਾਦ ਹੋਨਾ ਚਈਦਾ, ਸਵਾਦ ਸਾਫ਼-ਸੁਥਰਾ ਕਿਓਂਕਿ ਸਾਫ਼ ਸੁ ਸੁਥਰੇ ਤੋਂ ਹੀ ਸਵਾਦ ਬਨਦਾ ਫਿਰ ਆਪਾਂ ਓਨੂੰ ਬੜੇ ਪਿਆਰ ਨਾਲ ਬਨਾਨੇ ਆ‌ਂ ਜਦੋ ਜੇੜੀ ਮਾਂ ਆਬਦੇ ਪਿਆਰ ਔਰ ਆਪਨੇ ਬੱਚੇਆਂ ਦੀ ਸੋਚਤੀ ਐ। ਖਾਨਾ ਓ ਕਿੰਨਾ ਵਦੀਆ ਕੀ ਤਰੀਕੇ ਨਾਲ ਸੋਚ ਕੇ ਬਨਾਂਦੀ ਐ। ਕੀ ਮੇਰੇ ਬੱਚੇਆਂ ਦੇ ਵਿੱਚ ਓ ਪਿਆਰ ਦੇ ਭਰੇ ਜੋ ਮੈਂ ਆਪਨਾ ਕਰਕੇ ਆਪਨਾ ਵਦੀਆ ਬਨਾ ਰਈ ਆਂ ਓਦਾ ਓਨਾਂ ਤੇ ਅਸਰ ਹੋਵੇ। ਤੁਸੀਂ ਕੈਂਦੇ ਐ ਸਾਫ਼-ਸੁਥਰਾ ਤੇ ਤਾਜ਼ਾ ਭੋਜਨ ਸਾਡੇ ਸਰੀਰ ਨੂੰ ਵੀ ਫੇਰ ਤਾਕਤ ਦਿੰਦੈ। ਓਦੇ ਰਾਈਂ ਆਪਾਂ ਨੂੰ ਤਾਕਤ ਆਂਦੀ ਐ। ਸਾਨੂੰ ਲੋੜ ਅਨੁਸਾਰ ਹੀ ਭੋਜਨ ਲੈਨਾ ਚਾਈਦਾ। ਜਾਦਾ ਭੋਜਨ ਖਾਵਾਂਗੇ ਤਾਂ ਆਪਨੀ ਪਾਚਨ ਸ਼ਕਤੀ ਵੀ ਖ਼ਰਾਬ ਹੋਜੂ। ਭੋਜਨ ਵੀ ਕੈਂਦੇ ਓਨਾ ਹੀ ਬਨਾਓ ਓ ਵੀ ਓਨਾਂ ਕ, ਜੀਦੀ ਬਰਬਾਦੀ ਨਾ ਹੋਵੇ। ਜੇ ਤੁਆਡੇ ਕੋਲ ਬਚ ਗਿਆ ਤਾਂ ਤੁਸੀਂ ਕਿਸੇ ਗਰੀਬ ਨੂੰ ਖਿਲਾ ਦੋ ਕੈਂਦੇ ਓ ਤੁਸੀਂ ਸਬ ਤੋਂ ਵੱਡੀ ਮਦਦ ਕਰ ਰਏ ਓਂ ਕਿਸੇ ਦੀ। ਕਿਓਂਕਿ ਓ ਫਿਰ ਤਾਡਾ ਵੇਸਟ ਐ ਤੁਸੀਂ ਵੇਸਟ ਨਾ ਕਰੋ ਸਿੱਟਨ ਦੀ ਬਜਾਏ ਕਿਸੇ ਨੂੰ ਖਵਾਇਆ ਚੰਗਾ ਹੁੰਦਾ, ਚੰਗੇ ਖਾਨ ਪਾਨ ਦੀ ਆਦ ਤੁਆਨੂੰ-ਤੁਆਨੂੰ-ਤੁਆਨੂੰ ਬਨਾਨੀਆਂ ਚਾਈਦੀਆਂ ਨੇ ਪੂਰੀ ਤਰਾਂ। ਤੇ ਸ਼ੁਰੂ ਤੋਂ ਆਪਾਂ ਆਪਨੇ ਬੱਚੇ ਨੂੰ ਬਚਪਨ ਤੋਂ ਈ ਆਦਤ ਡਾਲ ਦਵਾਂਗੇ, ਉਸੇ ਤਰ੍ਹਾਂ ਤੁਸੀਂ ਵੱ ਲੀ ਬੜੀ ਵਦੀਆ ਓਨਾਂ ਨੂੰ ਵੱਡੇ ਹੋ ਕੇ ਓਨਾਂ ਨੂੰ ਆਦਤ ਪੈ ਜਾਂਦੀ ਐ ਓਈ ਚੀਜ਼ਾਂ ਖਾਨ ਦੀ।
ਬਿਲਕੁਲ-ਬਿਲਕੁਲ ਜਿਵੇਂ ਤੁਸੀਂ ਕਿਆ ਕੇ ਮਾਂ ਦੇ ਹੱਥ ਦਾ ਸਵਾਦ ਆ ਤੁਸੀਂ ਵੇਖੇਆ ਹੋਏਗਾ ਕਿਸੇ ਹੋਰ ਤੇ ਸਵਾਦ ਵਜੋ ਨਈਂ ਮਿਲਦਾ। ਕਿਓਂਕਿ ਓ ਸਾਡੀ ਜੇੜੀ ਮਾਂ ਹੁੰਦੀ ਏ ਓ ਸਾਡੇ ਲਈ ਕਿੰਨੇ ਪਿਆਰ ਨਾਲ ਆਪਨੇ ਪੜਨ ਲਈ ਆਪਨੇ ਪਨ ਨਾਲ ਸਾਡੇ ਲਈ ਖਾਨਾ ਬਨਾਂਦੀ ਐ ਔਰ ਫਿਰ ਤੁਸੀਂ ਵੇ ਕਿਆ ਹੋਏਗਾ ਅੱਜ-ਕੱਲ ਤਾਂ ਹਰ ਤਿਓਹਾਰ ਵਿੱਚ ਵੀ ਤਿਓਹਾਰਾਂ ਵਿੱਚ ਵੀ ਅਲੱਗ-ਅਲੱਗ ਤਰਾਂ ਦੇ ਖਾਨੇ ਦੇ ਓ ਹੁੰਦੀ ਐ। ਜਿਵੇਂ ਆਪਾਂ ਲੋੜੀ ਹੁੰਦੀ ਐ ਤੇ ਲੋ ਲੋੜੀ ਚ ਪਿੰਨੀਆਂ ਵਗੈ ਵਗੈਰਾ ਬਨਦੀਆਂ ਨੇ ਹੋਰ ਜਿਵੇਂ ਵਿਸਾਖੀ ਵਗੈਰਾ ਓਥੇ ਤੇ ਮਿੱਠੇ ਚਾਵਲ ਵਗੈਰਾ ਐਵੇਂ ਜੇ ਮਤਲਬ ਹਰ ਫੈਸਟੀਵਲ ਦਾ ਵੀ ਦੇਖੋ ਆਬਦੀ-ਆਬਦੀ ਤੇ ਮਤਲਬ ਓਨਾਂ ਦਾ ਵੀ ਬਨੇਆ ਹੋਏਆ ਏ ਕੇ ਆਪਾਂ ਕੇੜਾ ਤਿਓਹਾਰ ਚੋ ਕੇੜਾ ਖਾਨਾ ਬਨਾ ਐ ਘਰ ਵਿੱਚ ਐ ਕਿੰਨਾ ਵਦੀਆ ਲੱਗਦਾ।
ਸਈ ਗੱਲ ਐ ਤਾਡੀ ਗੱਲ ਬਿਲਕੁਲ ਸਈ ਐ। ਓ ਤਾਂ ਤਿਓਹਾਰਾਂ ਦੇ ਉੱਪਰ ਜੋ-ਜੋ ਚੀਜ਼ਾਂ ਬਨਦੀਆਂ ਨੇ ਆਪਨੇ ਘਰੇਂ ਹੁਨ ਜਿਵੇਂ ਬਰ ਸਾਗ ਦੇ ਮੌਸਮ ਚੱਲ ਰੇਆ। ਸਾਡੇ ਘਰੇ ਤੁਸੀਂ ਮੰਨੋਗੇ ਮਿੱਠੇ ਪਕਵਾਨ ਜ਼ਿਆਦਾ ਬਣਦੇ ਨੇ ਗੁੜ ਦੇ, ਅਸੀਂ ਉਹ ਜਿਆਦਾ ਬਣਾਉਣੇ ਆ ਨਾਲ ਖੀਰ ਬਣਾਉਣੇ ਆ ਤੇ ਸਵਾਦ ਲੱਗਦੀ ਏ। ਫਿਰ ਕਹਿੰਦੇ ਜਦੋਂ ਬਰਸਾਤ ਹੁੰਦੀ ਏ ਚਾਹ ਪਕੌੜੇ ਚੱਲਦੇ ਨੇ ਸਾਡੇ ਘਰੇ ਜ਼ਿਆਦਾਤਰ ਕਿਉਂਕਿ ਬੱਚੇ ਵੀ ਖਾਂਦੇ ਨੇ ਤੇ ਕਹਿੰਦੇ ਆਪਣੀ ਹਸਬੈਂਡ ਵੀ ਪਸੰਦ ਕਰਦੇ ਨੇ ਇਹ ਚੀਜ਼ਾਂ ਖਾਣ ਨੂੰ ਕੀ ਕਹਿੰਦੇ ਕਿ ਪਤੀ ਦੀ ਪਸੰਦ ਕਹਿੰਦੇ ਢਿੱਡ ਤੋਂ ਸ਼ੁਰੂ ਹੁੰਦੀ ਹੈ। ਸਾਨੂੰ ਪੂਰੀ ਕਰਨੀ ਚਾਹੀਦੀ ਹੈ ਆਪਾਂ ਨੂੰ ਕਹਿੰਦੇ ਕਹਿੰਦੇ ਖਾਣਾ ਸਿਰਫ ਭੁੱਖ ਮਿਟਾਉਣ ਲਈ ਨੀ ਹੁੰਦਾ ਸਗੋਂ ਸਾਡੇ ਸਰੀਰ ਨੂੰ ਇੱਕ ਪੋਸ਼ਣ ਦੇਣ ਦਾ ਕੰਮ ਹੁੰਦਾ ਹੈ। ਕਿਉਂਕਿ ਜਿਹੜਾ ਆਪਾਂ ਖਾਣਾ ਖਾ ਰਹੇ ਹੋ ਆਪਾਂ ਨੂੰ ਆਪਣੇ ਵਧੀਆ ਖਾਣਾ ਖਾਂਦੇ ਹਾਂ ਜਿਹੜਾ ਆਪਾਂ ਅਪੋ ਉਹ ਆਪਣੇ ਪੋਸ਼ਣ ਦੇ ਰਹੇ ਹਾਂ ਆਪਾਂ ਨੂੰ। ਕਿਉਂਕਿ ਕਹਿੰਦੇ ਹੈ ਕਿ ਚੰਗਾ ਭੋਜਨ ਸਾਡੇ ਸਰੀਰ ਨੂੰ ਖੁਸ਼ਹਾਲ ਜੀਵਨ ਦਿੰਦਾ ਹੈ ਆਪਾਂ ਖੁਸ਼ੀ ਭਰੀ ਜ਼ਿੰਦਗੀ ਜੀ ਸਕਦੇ ਹਾਂ। ਜੇ ਖਾਧਾ ਹੋਇਆ ਭੋਜਨ ਆਪਾਂ ਨੂੰ ਮਤਲਬ ਪਾਚਨ ਆਪਣੀ ਸ਼ਕਤੀ ਵਧੀਆ ਹੋਵੇਗੀ ਆਪਾਂ ਨੂੰ ਨੀਂਦ ਵਧੀਆ ਆਏਗੀ ਪਰ ਜਿਹੋ ਖਾਣਾ ਵਧੀਆ ਖਾਵਾਂਗੇ ਤਲੀਆਂ ਚੀਜ਼ਾਂ ਨਹੀਂ ਖਾਵਾਂਗੇ ਫਾਸਟ ਫੂਡ ਫਾਸਟ ਫੂਡ ਨਹੀਂ ਖਾਵਾਂਗੇ ਤੇ ਹਰ ਬਿਮਾਰੀ ਤੋਂ ਵੀ ਬਚੇ ਰਵਾਂਗੇ।
ਬਿਲਕੁਲ ਬਿਲਕੁਲ ਤੁਸੀਂ ਕੀ ਠੀਕ ਹੈ ਤਾਂ ਬਿਲਕੁਲ ਠੀਕ ਆ ਆਪਾਂ ਜਿਹੜਾ ਘਰ ਦਾ ਖਾਣਾ ਖਾਂਦੇ ਨੇ ਉਹ ਲੋਕੀ ਮਤਲਬ ਉਹਨਾਂ ਦੀ ਸਿਹਤ ਬਹੁਤ ਵਧੀਆ ਰਹਿੰਦੀ ਏ। ਦੇਖੋ ਪਰਿਵਾਰ ਨਾਲ ਬੈ ਕੇ ਵੀ ਖਾਣਾ ਖਾਣਾ ਤੁਹਾਨੂੰ ਪਤਾ ਕਿੰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਆਪਾਂ ਆਪਦੇ ਪਰਿਵਾਰ ਨਾਲ ਬਹਿ ਕੇ ਖਾਣਾ ਖਾਂਦੇ ਨੇ। ਉਹਦੇ ਵਿੱਚ ਸਾਨੂੰ ਆਪਸ ਚ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਜਿਹੜੇ ਰਿਸ਼ਤੇ ਤੇ ਹੁੰਦੇ ਨੇ ਉਹ ਵੀ ਕਿੰਨੇ ਮਜ਼ਬੂਤ ਹੁੰਦੇ ਨੇ ਤਾਂ ਘਰ ਵਿੱਚ ਤੁਸੀਂ ਵੇਖਿਆ ਹੋਏਗਾ ਕਿੰਨਾ ਖੁਸ਼ੀ ਮਾਹੌਲ ਵੀ ਬਣਦਾ ਐ। ਜਿਵੇਂ ਕਹਿੰਦੇ ਆ ਨਾ ਇਕੱਠੇ ਖਾਣਾ ਖਾਣਾ ਪਿਆਰ ਨੂੰ ਹੋਰ ਵਧਾ ਦਿੰਦਾ ਐ ਤਾਂ ਇਹਦੇ ਨਾਲ ਪਿਆਰ ਵੀ ਕਿੰਨਾ ਵੱਧ ਜਾਂਦਾ ਹੈ ਸਾਡਾ ਆਪਸ ਚ
ਬਿਲਕੁਲ ਬਿਲਕੁਲ ਪਰਿਵਾਰ ਦੇ ਵਿੱਚ ਰਹਿਣ ਨਾਲ ਜਿਹੜਾ ਆਪਾਂ ਪਰਿਵਾਰ ਦੇ ਨਾਲ ਬੈਠ ਕੇ ਖਾਣਾ ਉਹ ਮਜ਼ਾ ਹੀ ਕੁੱਛ ਹੋਰ ਕਿਉਂਕਿ ਉਹ ਕਹਿੰਦੇ ਉਹ ਟਾਈਮ ਜਿਹੜਾ ਆਪਣੇ ਹੱਥੇ ਆਇਆ ਉਹਨੂੰ ਗੁਆਓ ਨਾ ਉਹਨੂੰ ਟੈਮ ਨੂੰ ਕਹਿੰਦੇ ਤੁਸੀਂ ਉਹ ਹੋਰ ਵਧੀਆ ਖੁਸ਼ਹਾਲ ਬਣਾ ਲਓ। ਜਦੋਂ ਆਪਾਂ ਇਕੱਠੇ ਹੋ ਕੇ ਮਿਲ ਕੇ ਇੱਕ ਦੂਜੇ ਦੀ ਮ ਪਸੰਦ ਦੀ ਚੀਜ਼ਾਂ ਖਾਂਦੇ ਹਾਂ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਤੇ ਤੁਸੀਂ ਕੀ ਖਾਣਾ ਪ ਪਸੰਦ ਕਰਦੇ ਹਾਂ ਉਹੀ ਚੀਜ਼ ਘਰੇ ਬਣਾਉਣਾ ਪਸੰਦ ਕਰਦੇ ਹਾਂ। ਕਿ ਜੋ ਆਪਣੇ ਪਰਿਵਾਰ ਦੇ ਆਪਣੇ ਬੱਚੇ ਖਾਂਦੇ ਹੈ ਆਪਣੇ ਪਤੀ ਖਾਂਦਾ ਹੈ ਜੋ ਖਾਣਾ ਪ ਪਸੰਦ ਕਰਦਾ ਆਪਾਂ ਉਹੀ ਖਾਣਾ ਬਣਾਉਣਾ ਪਸੰਦ ਕਰਦੇ ਹਾਂ ਰ ਰਲ ਕੇ ਖਾਣੇ ਆ। ਜੇ ਕਦੇ ਘੱਟ ਵੀ ਜਾਵੇ ਤਾਂ ਕਹਿੰਦੇ ਬਰਾਬਰ ਕਰਕੇ ਖਾ ਲਿੱਤੀ ਜਾਵੇ ਤਾਂ ਉਹ ਕਿੰਨੀ ਵਧੀਆ ਲੱਗਦੀ ਐ। ਚੀਜ਼ ਓਨੀ ਬਣਾਓ ਜਿਨੀ ਤੁਹਾਡੀ ਬਰਬਾਦੀ ਨਾ ਕਰੇ ਪਾਚੋ ਹਰ ਕਿਸੇ ਨੂੰ ਆਪਣੇ ਅੱਜ ਦੇ ਅੱਜ ਦੇ ਟਾਈਮ ਨਾਲ ਤੁਹਾਨੂੰ ਪਤਾ ਲੋਕੀ ਅੱਜ ਕੱਲ੍ਹ ਬਹੁਤ ਘੱਟ ਮਤਲਬ ਇੱਕ ਅੱਜ ਕੱਲ੍ਹ ਟਾਈਮ ਫਿਕਸ ਕਰ ਲਿਆ ਉਹਨਾਂ ਨੇ ਕਿ ਹਾਂ ਭਾਈ ਸੂ ਸਵੇਰੇ ਇੰਨੇ ਟਾਈਮ ਤੇ ਮੈਂ ਖਾਣਾ ਹੈ ਦੁਪਹਿਰੇ ਇੰਨੇ ਟਾਈਮ ਤੇ ਖਾਣਾ ਹੈ। ਰਾਤ ਨੂੰ ਇੰਨੇ ਟਾਈਮ ਤੇ ਮੈਂ ਖਾ ਲੈਂਦਾ ਜ ਸਹੀ ਟਾਈਮ ਤੇ ਤੁਸੀਂ ਫੂਡ ਆਡਰ ਕਰ ਆਪਦਾ ਭੋਜਨ ਖਾ ਰਹੇ ਹੋ ਨਾ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਤੁਹਾਨੂੰ ਤੁਹਾਨੂੰ ਇੱਕ ਅੱਛੀ ਆਦਤਾਂ ਪੈ ਜਾਂਦੀਆਂ ਨੇ ਕਿਉਂਕਿ ਸਿਹਤਮੰਦ ਖਾਣ ਪੀਣ ਦੀ ਆਦਤਾਂ ਅਪਣਾ ਕੇ ਹੀ ਅਸੀਂ ਲੰਮੇ ਸਮੇਂ ਦੀ ਤੱਕ ਤੰਦਰੁਸਤ ਰਹਿ ਸਕਦੇ ਹਾਂ।
ਉਹ ਤਾਂ ਗਲ ਬਡੀ ਠੀਕ ਐ ਕਿ ਜਿਵੇਂ ਆਪਾਂ, ਅਪ ਤੁਸੀਂ ਦੇਖਿਆ ਹੋਏਗਾ ਜਿਵੇਂ ਅਪ ਆਪਾਂ ਘਰ ਦਾ ਤਾਜ਼ਾ ਖਾਣਾ ਖਾਂ ਤੇ ਉਹ ਕਿੰਨਾ ਸਾਫ਼ ਸੁਥਰਾ ਤੇ ਪੋਸ਼ਟਿਕ ਵੀ ਹੁੰਦਾ ਸਾਡੇ ਲਈ, ਤਾਂ ਜਿਵੇਂ ਕੈਂਦੇ ਨਾ, ਚੰਗਾ ਖਾਓ ਚੰਗਾ ਸੋਚੋ ਤੇ ਚੰਗੀ ਜ਼ਿੰਦਗੀ ਜੀਓ ਤੇ ਆਪਾਂ ਅਗਰ ਚੰਗਾ ਖਾਵਾਂਗੇ, ਤੇ ਚੰਗਾ, ਸਾਡੀ ਸੋਚ ਵੀ ਚੰਗੀ ਹੋਏਗੀ ਤੇ ਆਪਾਂ ਆਪ ਜੇੜੀ ਜ਼ਿੰਦਗੀ ਜਿਣੇ ਆ ਸਾਡੀ ਸਿਹਤ ਹੁੰਦੀ ਹੈ, ਉਹ ਵੀ ਵਧੀਆ ਰਹਿੰਦੀ ਐ, ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਸਾਨੂੰ ਮਤਲਬ ਚੰਗਾ ਖਾਣਾ, ਖਾਣਾ ਚਾਹੀਦਾ ਸਾਫ- ਸੁਥਰਾ ਆਪਾਂ ਜਿ ਜਿੱਥੋਂ ਵੀ ਖਾਈਏ, ਕਈ ਆਪਾਂ ਐਹ ਨੀ ਕਹਿੰਦੇ ਕਿ ਸਾਨੂੰ ਬਾਹਰ ਤੋਂ ਨਹੀਂ ਖਾਣਾ ਚਾਹੀਦਾ ਕਿਉਂਕਿ ਦੇਖੋ, ਅਹ ਅੱਜ- ਕੱਲ ਲੋਕ ਮਾਹੌਲ ਇਵੇਂ ਜਾ ਹੋ ਗਿਆ, ਕਿ ਚਲੋ ਬੱਚੇ ਵੀ ਕੈਂਦੇ ਨੇ ਰੋਜ਼- ਰੋਜ਼ ਗਰ ਦਾ ਖਾਣਾ ਆਪਾਂ ਖਾਂਣੇ ਆਂ ਪਰ ਕਦੇ ਸਾਨੂੰ ਵੀ ਲੱਗਦਾ ਆਪਾਂ ਵੱਡੇ ਵੀ, ਬੇਸ਼ੱਕ ਹੋ ਜਾਈਏ ਪਰ ਸਾਨੂੰ ਮਹੀਨੇ 'ਚ ਇੱਕ ਵਾਰੀ ਆਪਦੀ ਪਰਿਵਾਰ ਨਾਲ ਬੈ, ਬਾਹਰ ਜਾ ਕੇ ਵੀ ਖਾਣਾ ਆ ਆਗਦਾ ਨੂੰ ਖਾਣਾ ਪਏ ਤਾਂ ਖਾਣਾ ਚਾਈਦਾ, ਕਿਉਂਕਿ ਉਹਦੇ ਨਾਲ ਵੀ ਦੇਖੋ ਸਾਨੂੰ ਪਤਾ ਲੱਗਦਾ ਕਿ ਬਾਹਰ ਕੇੜੀ- ਕੇੜੀ ਨਈਂ ਡਿਸ਼ਿਜਸ ਵਗੈਰਾ ਆ ਰਹੀਆਂ ਨੇ, ਉਸ ਚੀਜ਼ ਬਾਰੇ ਵੀ ਪਤਾ ਲੱਗਦਾ
ਬਿਲਕੁਲ- ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਐ, ਕਿਉਂਕਿ ਨਾ ਇਹ ਚੀਜ਼ਾਂ ਆਪਾਂ ਨੂੰ, ਇੱਕ ਦੂਜ ਦੇ ਨਾਲ ਜੋੜਦੀਆਂ ਨੇ, ਜੇੜੀਆਂ ਚੀਜ਼ਾਂ ਆਪਾਂ ਰਲ ਕੇ ਕਰਦੇ ਆਂ, ਆਪਾਂ ਮਿਲ ਕੇ ਜਾਂਨੇ ਆਂ ਆਪਣੇ ਦੋਸਤਾਂ ਨਾਲ ਹੀ ਕਿਉਂ ਨੀ, ਸਹੇਲੀਆਂ ਨਾਲ ਹੀ ਕਿਉਂ ਨੀ ਜਦੋਂ ਆਪਾਂ ਮਿਲ ਕੇ ਖਾ, ਖਾਂਣੇ ਆ ਗੁੱਸੇ ਨਾਲ, ਤੇ ਉਦੋਂ ਕੈਂਦੇ ਆ ਨਾ ਪਿਆਰ ਵੱਧਦਾ ਈ ਆ ਪਿਆਰ ਘੱਟਦਾ ਨੀ ਐ ਕਦੀ, ਕਿਉਂਕਿ ਇਹ ਤੁਹਾਨੂੰ ਇਹ ਆਦਤਾਂ ਤੁਹਾਡੀ ਕਹਿੰਦੇ ਆ ਨਾ ਤਾਡੇ ਬਚਪਨ 'ਚ ਹੀ ਤੁਹਾਨੂੰ ਸਿਖਾਈਆਂ ਜਾਂਦੀਆਂ ਨੇ ਇਹ ਚੀਜ਼ਾਂ ਜਦੋਂ ਆਪਣੇ ਬਚਪਨ 'ਚ ਆਪਣੇ ਦਿਮਾਗ 'ਚ ਪੈ ਜਾਂਦੀਆਂ ਨੇ ਕਿ ਆਪਾਂ ਇਹ ਚੀਜ਼ ਕਰਨੀ ਐ, ਆਪਾਂ ਉਹ ਚੀਜ਼ ਕਰਨੀ ਐ, ਆਪਾਂ ਆਪਣੇ ਲਈ ਸੋਚਣ ਦੀ ਸ਼ਕਤੀ ਵਧਾ ਦਿੰਦੇ ਆਂ, ਕਿਉਂਕਿ ਆਪਾਂ ਨੂੰ ਪਤਾ ਐ ਕਿ ਆਪਾਂ, ਆਪਾਂ ਆਪਾਂ ਨੇ ਕੀ ਖਾਣਾ, ਕੀ ਨੀ ਖਾਣਾ ਕਿਉਂਕਿ ਅੱਜ- ਕੱਲ ਦੇਖੋ, ਦਾਲ, ਰੋਟੀ, ਸਬਜ਼ੀ ਚੌਲ, ਦਹੀਂ, ਸਲਾਦ ਇਹ ਇੱਕ, ਇਹ ਖੁਰਾਕਾਂ ਸੰਤੁਲਿਤ ਐ ਜੇੜੀਆਂ ਆਪਾਂ ਘਰੇ ਬਣਾਣੇ ਆਂ, ਬਾਹਰ ਜਾ ਕੇ ਆਪਾਂ ਫੇਰ ਵੀ, ਦੂਸਰਾ ਆਪਾਂ ਚੀਜ਼ਾਂ ਖਾ ਲੈਂਦੇ ਆਂ ਹੁਣ ਤਾਜ਼ੇ ਫਲ ਆ ਰਹੇ ਐ, ਤਾਜ਼ੇ ਹਰੀਆਂ ਸਬਜ਼ੀਆਂ ਜ ਜੇੜੇ ਮੌਸਮ ਤੇ ਜੇੜੀਆਂ ਸਬਜ਼ੀਆਂ ਆਉਂਦੀਆਂ ਨੇ, ਉਹ ਖਾਣ ਚਾਹੀਦੀਆਂ, ਦੁੱਧ ਤੁਹਾਨੂੰ ਰੋਜ਼ ਪੀਣਾ ਚਾਹੀਦਾ ਐ, ਕਿਉਂਕਿ ਸਰੀਰ ਨੂੰ ਤਾਡੀ ਜੇੜੀ ਦੁੱਧ ਤੋਂ ਜੇੜੀ ਲੋੜੀਂਦੀ ਤੁਹਾਡੀ ਪੋਸ਼ਕ ਤਤ ਪੂਰੇ ਹੁੰਦੇ ਨੇ, ਉਹ ਇਹਨਾਂ 'ਚ ਦਾਲਾਂ ਤੋਂ ਹੁੰਦੇ ਐ ਫਾਸਟ ਫੂਡ ਸੁਆਦ ਜ਼ਰੂਰ ਹੁੰਦੇ ਨੇ ਪਰ ਇਸ ਤੋਂ ਜ਼ਿਆਦਾ ਤਾਡੇ ਬਹੁਤ ਘੱਟ ਸੇਵਨ ਕਰਨਾ ਚਾਹੀਦਾ, ਕਿਉਂ ਤੁਹਾਡੇ ਸਰੀਰ ਸੇਹਤ ਲਈ ਠੀਕ ਨਹੀਂ ਹੁੰਦਾ
ਇਹ ਉਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਐ, ਪਰ ਕਦੇ -ਕਦੇ ਦੇਖੋ ਆਪਾਂ ਅਗਰ ਖਾ ਵੀ ਲੈਂਦੇ ਹਾਂ ਤਾਂ ਇਹਦੇ 'ਚ ਕੋਈ ਬੁਰਾਈ ਨੀ ਹੁੰਦੀ, ਕਿਉਂਕਿ ਕਈ ਵਾਰ ਹੁੰਦਾ ਏ ਕਿ ਆਪਾਂ ਬਾਹਰ ਜਾ ਕੇ ਵੀ ਸਾਨੂੰ ਹੈ ਜੇੜਾ ਹੈਲਦੀ ਖਾਣਾ ਹੁੰਦਾ, ਉਹ ਵੀ ਮਿਲ ਜਾਂਦਾ ਤੁਸੀਂ ਵੇਖਿਆ ਹੋਏਗਾ ਕਿ ਉਹ ਵੀ ਕੰਮ, ਆਇਲ ਵਿੱਚ ਆਪਾਂ ਜਿਵੇਂ ਸਾ ਅਸੀਂ ਔਡਰ ਕਰਦੇ ਆਂ, ਉਵੇਂ ਦਾ ਖਾਣਾ ਸਾਡੇ ਲਈ ਇਹ ਆ ਜਾਂਦਾ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕੀਤੀ ਤਾਂ ਪਤਾ ਲੱਗ ਜਾਂਦਾ ਨਾ ਕਿ ਕਿਵੇਂ- ਕਿਵੇਂ ਜਾਂ ਖਾਣਾ ਆਪਾਂ ਨੂੰ ਲੈਣਾ ਚਾਹੀਦਾ ਹੈ, ਤੋ ਸਤਿ ਸ਼੍ਰੀ ਅਕਾਲ।